ਹਾਂਜੀ।
ਸਸ਼ਸ਼ੀ ਕਾਲ ਜੀ ਹੋ ਕਿਵੇਂ ਔ?
ਬਸ ਵਦੀਆ, ਤੁਸੀਂ ਸੁਣਾਔ।
ਹਾਂਜੀ-ਹਾਂਜੀ, ਵਦੀਆ।
ਹੋਰ ਕੀ ਕਰਦੇ ਪਏ ਔ?
ਕੁਸ਼ ਨੀ ਜੀ ਬਸ, ਸੁੱਤੇ ਪਏ ਸੀਗੇ।
ਠੀਕ ਐ, ਹੋਰ ਦੁਪੈਰ ਦਾ ਅ ਖਾ ਲਿਆ?
ਨਈ-ਨਈ, ਹੁਣ ਖਾਵਾਂਗੇ।
ਏਨੀ ਲੇਟ।
ਬਸ ਤੁਆਨੂੰ ਪਤਾ ਈ ਆ ਅਗ ਸਵੇਰੇ ਥੋੜਾ ਲੇਟ ਕਰਦੇ ਨਾ ਦਸ ਵਜ ਜਾਂਦੇ ਨੇ ਫੇਰ ਇਸ ਟਾਈਮ ਈ ਕਰਦੇ ਆ।
ਅੱਛਾ-ਅੱਛਾ, ਠੀਕ ਏ ਲੇਟ ਉੱਠਦੇ ਹੋਣੇ ਨਾ ਸਵੇ
ਨਈ-ਨਈ ਲੇਟ ਤਾਂ ਨੀ ਉੱਠਦੇ ਬਸ, ਤਾਨੂੰ ਪਤਾ ਈ ਆ ਹੁਣ ਛੁੱ ਹ ਚੱਲ ਰਈਆਂ
ਹਾਂਜੀ-ਹਾਂਜੀ, ਏਹ ਤਾਂ ਐ ਛੁੱਟੀਆਂ ਚੱਲਣ ਖਾਣ-ਪੀਣ ਦੇ ਹਾ ਸਬ ਦੇ ਚੇਂਜ ਹੋਏ-ਹੋਏ ਨੇ।
ਹਾਂਜੀ, ਕਿਉਂਕਿ ਮੰਮਾ ਤਾਂ ਉੱਠ ਜਾਂਦੇ ਨੇ ਪੰਜ ਵਜੇ ਫੇਰ ਐਂ ਹੁੰਦਾ ਕਿ ਚਲੋ ਹੁ ਆਪਾਂ ਕੇੜਾ ਸਕੂਲ ਵਗੈਰਾ ਜਾਣੈ ਯਾਂ ਕੋਲੇਜ ਜਾਣੈ। ਹਮ, ਤਾਂ ਕਰਕੇ ਤੁਸੀਂ ਦੱਸੋ?
ਹੋਰ ਸੁਣਾਓ, ਤੁਸੀਂ ਕੀ ਕਰਦੇ ਪਏ?
ਹਾਂਜੀ, ਸਭ ਵਧੀਆ। ਤੁਸੀਂ ਦੱਸੋ?
ਅੱਛਾ, ਹੋਰ ਪੜਦੇ ਏ ਤੁਸੀਂ?
ਹਾਂਜੀ ਹਾਂਜੀ, ਮੈਂ ਕੋਲਜ ਚ ਆ ਬੀ ਕੋਮ ਕਰ ਰਈ ਆ।
ਓਕੇ ਓਕੇ, ਬੀ ਕੋਮ ਠੀਕ ਐ। ਠੀਕ ਐ, ਵਧੀਆ ਸਭ ਨੇ।
ਤੇ ਨਾਲ ਨਾਲ ਕੋਚਿੰਗ ਵੀ ਲੇ ਰਈ ਆ, ਕੰਪਿਊਟਰ ਦੀ ਟੈਲੀ ਕਰ ਰਈ ਆ।
ਓਕੇ।
ਹਾਂਜੀ। ਤੇ ਫੇਰ ਦੋ ਘੰਟੇ ਉੱਥੇ ਲਾ ਕੇ ਆਨੇ ਆ, ਮਤਲਬ ਹਜੇ ਤਾਂ ਚਲੋ ਫਰੀ ਆ ਕੋਲਜ ਤੋਂ ਫੇਰ ਐ ਆ ਕਿ ਚਲੋ ਦੋ ਘੰਟੇ ਹਨਾ ਕੋਚਿੰਗ ਲਈ ਚਲੇ ਜਾਨੇ ਆ।
ਹੂੰ ਹੂੰ, ਠੀਕ ਐ ਸਭ।
ਹਾਂਜੀ, ਤੁਸੀਂ ਦੱਸੋ?
ਹਾਂਜੀ, ਮੈਂ ਤੇ ਹਾਊਸ ਵਾਈਫ ਈ ਆ।
ਹਾਂਜੀ, ਠੀਕ ਐ। ਫਿਰ ਤਾਂ ਤੁਹਾਡਾ ਬੜਾ ਬਿਜੀ ਸ਼ਡਿਊਲ ਹੋਣਾ, ਕਿਉਂਕਿ ਛੁੱਟੀਆਂ ਹੋ ਰਹੀਆਂ ਨੇ ਹੁਣ ਤਾਂ?
ਹਾਂ, ਛੁੱਟੀਆਂ ਵਾ ਉਤੋਂ ਆਇਆ ਗਿਆ ਵੀ ਫੇਰ ਸਾਂਭਣਾ ਪੈਂਦਾ, ਬੱ ਬੱਚੇ ਵੀ ਸਾਰਾ ਦਿਨ ਸਾਂਭਣੇ। ਜਾਦਾ ਸ਼ਡਿਊਲ ਬਿਜੀ, ਟਾਈਮ ਹੀ ਨੀ ਲੱਗਦਾ ਆਪਣੇ ਤੇ। ਛੁੱਟੀਆਂ ਚ ਤਾਂ ਵੈ ਵੈਸੇ ਬੜੀ ਸਿਰ ਦਰਦੀ ਹੋ ਜਾਂਦੀ ਇੱਕ, ਬੱਚੇ ਤਾਂ ਵੈਸੇ ਕਹਿਣੇ ਤੋਂ ਬਾਹਰ ਹੋ ਜਾਂਦੇ ਨੇ।
ਹਾਂਜੀ, ਹਾਂ। ਇਹਦੇ ਚ ਲੈਅ ਹੁੰਦਾ, ਅਗਰ ਨਾ ਸਕੂਲ ਚ ਜਾ ਰਹੇ ਨੇ ਤਾਂ ਥੋੜਾ ਟਾਈਮ ਚਲੋ ਮਤਲਬ ਫ੍ਰੀ ਆਪ ਆਪਾਂ ਹੁੰਨੇ ਆ, ਥੋੜਾ ਰੈਸਟ ਵੀ ਕਰ ਲੈਂਦੇ ਆ, ਹੁਣ ਤਾਂ ਰੈਸਟ ਵੀ ਨਹੀਂ ਹੁੰਦੀ ਹੈਗੀ।
ਹਾਂਜੀ।
ਹੂੰ, ਕਦੇ ਕੁਛ ਕਰਦੋ, ਕਦੇ ਕੁਛ ਕਰਦੋ।
ਹਾਂਜੀ। ਅੱਜ ਅਜੇ ਤੇ ਸਵੇਰ ਦੇ ਨਾਸ਼ਤਾ ਪਾਣੀ, ਦੁਪਹਿਰ ਓਹੀ ਆਲੂ, ਮਟਰ ਬਣੇ ਹੋਏ ਸੀ। ਉਹਨਾਂ ਨਾਲ ਖਾਧੀ ਰੋਟੀ, ਹੁਣ ਰਾਤ ਦਾ ਹੈਗਾ ਕਿ ਰਾਤੀ ਕੀ ਬਣਾ ਕੇ ਖਾਵਾਂਗੇ।
ਹਾਂ, ਸਹੀ ਐ ਜੀ, ਹਾਂਜੀ, ਐਹੀ ਹੁੰਦਾ ਕਿ ਅਗਰ ਸਵੇਰੇ ਕੀ ਖਾਈਏ, ਫਿਰ ਸ਼ਾਮੀ ਕੀ ਖਾਈਏ, ਇਹੀ ਇੱਧਰ ਸੋਚਣ ਚ ਟੈਮ ਲੰਘ ਜਾਂਦਾ।
ਹਾਂਜੀ ਹਾਂਜੀ, ਸਹੀ ਗੱਲ ਐ, ਐਦਾਂ ਹੀ ਹੋ ਜਾਂਦਾ ਟਾਈਮ ਬੜਾ ਲੰਘ ਜਾਂਦਾ, ਕਿਉਂਕਿ ਹੁਣ ਦੁਪਹਿਰ ਦਾ ਖਾਧਾ, ਕਿਤੇ ਰਾਤ ਦਾ ਹੁਣ ਟੈਨਸ਼ਨ ਪੈ ਜਾਣੀ। ਰਾਤੀ ਕੀ ਖਾਵਾਂਗੇ ਜਾਂ ਕੁਛ ਬਣਾਉਣ ਦੀ।
ਚਲੋ ਸਰਦੀਆਂ ਵਗੈਰਾ ਚ ਤਾਂ ਹਨਾ ਸਾਗ ਵਗੈਰਾ ਹੁੰਦਾ, ਐਵੇਂ ਦੀਆਂ ਹੁੰਦਾ ਚੀਜ਼ਾਂ। ਪਰ ਗਰਮੀ ਚ ਐਹੀ ਕੀ ਖਾਈਏ, ਦਾਲਾਂ ਹੋ ਗਈਆਂ। ਘੀਆ ਹੋ ਗਿਆ, ਹੋਰ ਕੁਛ ਹੁੰਦਾ ਹੀ ਨੀ।
ਸਹੀ ਗੱਲ ਐ।
ਹਾਂਜੀ ਹਾਂ, ਏ ਸੋਚੀ ਜਾਣੇ ਆ ਵੀ ਹੈਂ ਹੁਣੇ ਕਰ ਲਿਆ, ਸ਼ਾਮੀ ਕੀ ਬਣਾਵਾਂਗੇ, ਅਸੀਂ ਵੀ ਪਹਿਲਾਂ ਦਾਲ ਬਣਾਈ ਸੀਗੀ, ਮੰਮਾ ਹੁਣ ਫੇਰ ਪੁੱਛ ਰਹੇ ਨੇ ਸ਼ਾਮ ਨੂੰ ਕੀ ਖਾਣਾ।
ਹਾਡਾ ਵੀ ਇਹੋ ਹੀ ਐ, ਕਿਤੇ ਗੈਸਟ ਆਏ ਹੋਏ ਸਗੋਂ ਹੋਰ ਜਿਹੀ ਕਨਫਿਊਜ਼ਨ ਜੀ ਹੋ ਜਾਂਦੀ ਆ। ਹਾਏ ਹੁਣ ਕੀ ਬਣਾਈਏ। ਸਬਜ਼ੀਆਂ, ਤਾਂ ਮੇਨ ਇੱਕੋ ਹੀ ਚੱਲ ਜਾਂਦੀਆਂ। ਘੀਆ, ਭਿੰਡੀ, ਬਤਾਉ, ਵਗੈਰਾ। ਇਹ ਹੀ ਚੀਜ਼ਾਂ ਆ।
ਹਾਂਜੀ-ਹਾਂਜੀ, ਇਹ ਵੀ ਸੁ ਸੁਖੀਆਂ ਨਾ ਸਬਜ਼ੀਆਂ, ਮਤਲਬ ਬਹੁਤ ਘੱਟ ਖਾਂਦੇ ਨੇ, ਮੇਰੇ ਪਾਪਾ ਬਹੁਤ ਘੱਟ ਖਾਂਦੇ ਨੇ, ਇਹ ਕਹਿੰਦੇ ਨੇ ਕਿ, ਜਿਵੇਂ ਦਾਲ ਜਾਂ ਤਰੀ ਵਾਲੀ ਸਬਜ਼ੀ ਹੋਵੇ ਨਾ, ਤਾਂ ਵਧੀਆ ਰੋਟੀ ਖਾਈ ਜਾਂਦੀ ਆ।
ਹਾਂਜੀ
ਕਹਿੰਦੇ, ਕਿ ਸੁੱਕੀ ਨਾਲ ਤਾਂ ਨਾ ਮਤਲਬ, ਟੇਸਟੀ ਨਹੀਂ ਆਉਂਦਾ ਹੈਗਾ। ਮੈਂ ਕਿਹਾ, ਚੱਲੋ ਹੁਣ ਐਂ ਹੁੰਦਾ ਵੀ, ਖਾਣੀ ਪੈਂਦੀ ਹੈ।
ਹਾਂਜੀ, ਅੱਧਾ ਤਾ ਪਿਆ ਤੁਹਾਡਾ ਵੀ ਇਹੋ ਹੀ ਸਿਸਟਮ ਹੈ। ਹੁਣ, ਮੈਂ ਦਾਲ ਬਣਾ ਕੇ ਹਟੀ ਆ। ਮੈਂ ਕਿਹਾ ਵਖ ਹੁਣ ਆਹ, ਇਹਦੇ ਨਾਲ ਖਾਓ ਬਾਅਜ ਰਾਤ ਨੂੰ, ਫਿਰ ਦੇਖ ਲਾਂਗੇ।
ਸਹੀ ਹੈ, ਇਹੀ ਹੁੰਦਾ ਜਦੋਂ ਰਿਲੇਟਿਵਸ ਜਾਂ, ਕੋਈ ਗੈਸਟ ਆਉਂਦੇ ਨੇ, ਫੇਰ ਆਪਾਂ ਨੂੰ ਹੁੰਦਾ ਪਤਾ ਨੀ ਹੈ। ਚੀਜ਼ ਖਾਂਦੇ ਨੇ, ਕਿ ਨਹੀਂ ਖਾਂਦੇ।
ਹਾਂਜੀ, ਫੇਰ ਜਿਆਦਾ ਟੱਫ ਹੋ ਜਾਂਦਾ।
ਹਾਂਜੀ, ਫਿਰ ਆਪਾਂ ਨੂੰ ਹੋਰ ਕੁਛ ਬਣਾਉਣਾ ਪੈਂਦਾ, ਉਹਨਾਂ ਵਾਸਤੇ।
ਹੂ ਸਹੀ ਗੱਲ ਹੈ।
ਵੈਸੇ, ਮਤਲਬ ਤੁਸੀਂ, ਹੋਰ ਕੀ-ਕੀ ਕੁਲਚੇ ਵਗੈਰਾ ਬਣਾ ਲੈਂਦੇ ਹੋ, ਘਰੇ ਬਰਗਰ ਵਗੈਰਾ।
ਬਰਗਰ, ਪੀਜ਼ਾ, ਵਗੈਰਾ ਵੀ ਚਲੋ ਇਹ ਬਣਾ ਲਈਦਾ। ਕੁਲਚੇ, ਨਹੀਂ
ਅੱਛਾ-ਅੱਛਾ, ਹਾਂਜੀ, ਵੈਸੇ ਅਸੀਂ ਵੀ ਬਰਗਰ, ਵਗੈਰਾ ਟਿੱਕੀਏ, ਸਭ ਤਾਂ ਬਨਾ ਲਿਆ, ਡੋਸਾ ਵੀ ਬਨਾ ਲੈਂਨੇ ਆ, ਪਰ ਕਦੇ ਕੁਲਚੇ ਨੀ ਟਰਾਈ ਕੀਤੇ ਹੈਗੇ।
ਅੱਛਾ, ਕੁਲਚੇਆਂ ਬਾਜ਼ਾਰੋ ਈ ਆਂ
ਹਾਂਜੀ, ਪਾਓ-ਭਾਹਜੀ ਵੀ, ਮੇਰਾ ਮਤਲਬ ਬੋਤ ਟਾਈਮ, ਬੋਹਤ ਹੀ ਜਾਦਾ ਟਾਈਮ ਦਾ ਮਨ ਕਰ ਰੇਆ ਕੀ ਪਾਓ-ਭਾਜੀ ਖਾਵਾਂ, ਇੱਕ ਤੇ, ਇੱਥੇ ਮਿਲਦੀ ਨੀ ਹੈਗੀ ਬਾਜ਼ਾਰ। ਜ-ਫੇਰ ਤਹਾਨੂੰ ਪਤਾ ਗਰਮੀ ਕਰਕੇ ਮੂਡ ਵੀ ਹੋ ਜਾਂਦਾ, ਕੀ ਹੁਣ ਕੌਣ ਜਾਏਗਾ ਗਰਮੀ
ਰਾਤ ਦੇ ਟਾਇਮ ਨਾ, ਓ, ਜਿਹੇ-ਜਿਹੜੇ ਸਟੋਲ ਵਗੈਰਾ ਲਾਦੇ, ਸਿਰਫ ਰਾਤ ਦੇ ਟਾਈਮ ਹੀ ਆ
ਹਾਂਜੀ-ਹਾਂਜੀ
ਏ ਜਿਆਦਾ ਰਾਤ ਨੂੰ ਲੱਗਦੀਆ ਨੇ
ਹਾਂਜੀ। ਵੈਸੇ ਘਰ ਦੀਆਂ ਤਾਂ ਚਲੋ ਬਾਰਲੀਆਂ ਚੀਜ਼ਾਂ ਖਰਾਬ ਈ ਨੇ, ਬਟ ਅਗਰ ਆਪਾਂ ਕਦੇ-ਕਦੇ ਖਾ ਵੀ ਲੈਂਨੇ ਆ ਤਾਂ ਕੁਛ ਨੀ ਹੁੰਦਾ।
ਕਦੇ-ਕਦੇ ਚਲੋ ਓ ਗੱਲ ਯਾਂਦੀ, ਡੇਲੀ ਖਾਓ ਏ ਵੀ ਚੀਜ਼ਾਂ ਸਾਡੇ ਲਈ ਸਹਿਤ ਆਸਤੇ ਬਹੁਤ ਹਾਨੀਕਾਰ ਏਦੀਆਂ
ਹਾਂਜੀ, ਪਰ ਅੱਜ-ਕੱਲ੍ਹ ਤਾਂ ਤਾਨੂੰ ਪਤਾ ਐ ਵੀ, ਹੈਨਾ ਰੋਟੀ ਦਾ ਬੋਤ ਘੱਟ ਈ ਖਾਂਦੇ ਨੇ ਸਾਰੇ।
ਗਰਮੀ ਐ ਨਾ, ਗਰਮੀ ਵੈਸੇ ਵੀ ਨ ਨਾ ਭੁੱਖ ਲੱਗਦੀ ਨੀ, ਸਾਰਾ ਦਿਨ ਤਾਂ ਪਾਣੀ ਨਾਲ ਈ ਵਾ
ਹਾਂਜੀ, ਹਾਂ, ਕਿਉਂਕਿ ਆਪਾਂ ਕਦੇ ਹੈਨਾ ਸ਼ੇਕ ਪੀ ਲਿਆ, ਕਦੇ ਨਿੰਬੂ ਪਾਣੀ ਪੀ ਲਿਆ, ਏਦੇ ਨਾਲ ਈ ਨਾ ਆਪਣਾ ਪੇਟ ਭਰਿਆ ਰੈਂਦਾ।
ਹਾਂਜੀ-ਹਾਂਜੀ
ਹੂੰ, ਹੂੰ, ਕਿਉਂਕਿ ਹਾਂ, ਕਿਉਂਕਿ ਦੇ ਗਰਮੀ ਦੇਖੋ ਆਪਾਂ ਆਨੇ ਆ ਬਾਰੋਂ, ਆਪਣਾ ਏ, ਹੁੰਦਾ ਕਿ ਕੁੱਛ ਠੰਡਾ-ਠੰਡਾ ਪੀ ਲਓ, ਅਪ ਆਪਾਂ ਪਾਣੀ ਪੀਂਨੇ ਆ, ਹੈਨਾ ਨਿੰਬੂ ਪਾਣੀ ਪੀਂਨੇ ਆ, ਓ ਅਪਾ ਉਦੇ ਨਾਲ ਹੀ ਆਪਣਾ ਢਿੱਡ ਐਂ ਹੋ ਜਾਂਦਾ ਪੇਟ ਬਸ ਫੁੱਲ ਹੁਣ ਕੁਛ ਵ
ਹੂੰ, ਸਹੀ ਗੱਲ ਐ।
ਹਾਂ! ਅਸੀਂ ਤਾਂ ਵੈਸੇ ਹੁਨ ਚਾਹ ਵਗੈਰਾ ਤਾਂ ਬੋਹਤ ਘੱਟ ਐ ਸਵੇਰੇ ਇੱਕ ਟਾਈਮ ਈ ਪਿੰਨੇ ਆ।
ਹਾਂਜੀ!
ਚਾਹ ਵਗੈਰਾ ਪਿੰਨੇ ਓ ਯਾ ਨਹੀਂ?
ਮੈਂ ਇੱਕੋ ਟਾਈਮ, ਮੇਰੇ ਕੋ ਗਰਮੀ 'ਚ ਜਾਦੇ ਚਾਹ ਨੀ ਪੀਤੀ ਯਾਂਦੀ, ਮੈਂ ਸਵੇਰ ਦੇ ਟਾਈਮ ਪੀਲਾ ਤੇ ਮੈਨੂੰ ਓ ਵੀ ਘਬਰਾਟ ਮੰਮੀ ਸਟਾਟ ਹੁੰਦੀ ਹੋਰ ਮੇਰੇ ਕੋ ਨੀ ਪੀਤੀ ਜਾਂਦੀ
ਹਾਂਜੀ ਹਾਂ ਗਰਮੀ
ਨਾ ਵੀ ਪਿਓ ਤੇ ਫਿਰ ਦਰਦ ਨੀ ਹਟਦਾ, ਓ ਇੱਕ ਆਦਤ ਵੀ ਪੈ ਯਾਂਦੀ
ਕਿ ਅਗਰ ਨਾ ਚਾਹ ਪੀਣ ਨਾ ਉਨਾਂ ਨੂੰ ਐਂ ਲੱਗਦਾ ਕਿ ਸਿਰ ਦਰਦ ਹੋ ਰਿਹਾ ਮਤਲਬ ਬਿਨਾਂ ਚਾਹ ਪੀਏ ਰੇਆ ਈ ਨੀ ਜਾਂਦਾ।
ਹੋਰ ਚਾਹ ਨਾ ਵੀ ਪੀਓ ਤਾਂ ਵੀ ਪੰਗਾ, ਪੀ ਲੋ ਤਾ ਹੀ ਹਾਡੇ ਲੀ ਪੰਗਾ ਈ ਐ।
ਪੰਜਾਬੀ ਨੀ ਚਾਹ ਪੀਏ ਬਿਨਾਂ ਰਹਿ ਸਕਦੇ।
ਸਈ ਗੱਲ ਐ, ਏ ਤਾਂ ਖੁਰਾਕ ਤੇ
ਤੁਸੀਂ ਦੇਖੋ ਹੈਨਾ! ਆਪਾਂ ਨੂੰ ਗਰਮੀ 'ਚ ਵੀ ਚਾ ਚਾਈਦੀ ਐ ਸਰਦੀ 'ਚ ਵੀ ਚਾ ਚਾਈਦੀ ਐ ਮੀਂਹ ਪੈ ਰੇਆ ਤਾਂ ਵੀ ਚਾਹ ਧਰ ਲੋ।
ਸਈ ਗੱਲ ਐ, ਬਾਰਿਸ਼ ਹੋਗੀ ਏ ਤਾਂ ਨਾਲ ਚਾਹ ਪਈ ਜਾਓ ਬਸ ਨਾਲ-ਨਾਲ।
ਵੈਸੇ ਸ਼ਾਮ ਦਾ ਚਲੋ ਵਧੀਆ ਹੈਨਾ, ਚਾਹ ਨਾਲ ਥੋੜਾ ਬੋਤ ਕੁਛ ਖਾ ਲੈਂਨੇ ਆ ਨਾ, ਫਿਰ ਏ ਹੁੰਦਾ ਕੀ ਜਲੋ ਆਪਾਂ ਨਹੀਂ ਕੁਸ਼ ਖਾਇਆ ਚਾਹ ਨਾਲ ਖਾ ਲੋ, ਓ ਵੀ ਵਧੀਆ ਰੈਂਦਾ ਐ, ਹੂੰ-ਹੂੰ
ਇਹ ਛੁੱਟੀਆਂ ਪਈਆਂ ਗਏ ਤੁਸੀਂ ਘੁੰਮਣ ਵਗੈਰਾ ਕਿਤੇ
ਨਹੀਂ -ਨਹੀਂ ਜੀ, ਕਿ ਕਿਤੇ ਨੀ ਗਏ। ਤਾਨੂੰ ਪਤਾ ਗਰਮੀ ਹਾਂਜੀ ਹਾਂ ਬਸ ਇੱਕ-ਦੋ ਦਿਨ ਨਾਨੀ ਘਰ ਲਾ ਆਏ ਸੀਗੇ। 'ਤੇ ਹੁਣ ਤਾਂ ਘਰੇ ਈ ਆ। ਘਰ ਦਾਈ ਤੁਹਾਨੂੰ ਪਤਾ ਕੰਮ ਈ ਨੀ ਮੁੱਕਦਾ ਹੈਗਾ। ਅਸੀਂ ਕੁਸ਼ ਮੱਝਾਂ ਵਗੈਰਾ ਰੱਖੀਆਂ ਹੋਈਆਂ। ਮੰਮਾ ਉੱਧਰ ਕੰਮ ਕਰਦੇ ਨੇ
ਹੂੰ ਸਹੀ ਗੱਲ ਆ!
ਤੁਹਾਨੂੰ ਪਤਾ ਫਿਰ ਸਵੇਰ ਤੋਂ ਸ਼ਾਮ ਤੱਕ ਉਹਨਾਂ ਦਾ ਵੀ ਰੱਖਣਾ ਪੈਂਦਾ! ਧਿਆਨ ਉਹਨਾਂ ਨੂੰ ਪਾਣੀ ਪਿਲਾਉਣਾ ਕੱਖ ਵਗੈਰਾ ਪਾਉਣੇ। ਤੇ ਫਿਰ ਤਾਈਆਂ, ਹਾਂਜੀ!
ਚਲੋ ਇਹਨਾਂ ਨਾਲ ਹੀ ਦਿਲ ਲੱਗਾ ਰਹਿੰਦਾ ਮੇਰਾ।
ਭੈਣ ਜੀ ਸਹੀ ਗੱਲ ਹੈ, ਹਾਂਜੀ! ਹਾਂ! ਉਹੀ ਹੈ ਕਿ ਚਲੋ ਐਂ ਕਿ ਹਨਾ ਆਪਣਾ ਘਰ ਦਾ ਹੁੰਦਾ ਸਭ ਕੁਛ ਤਾਂ ਵਧੀਆ! ਬਾਹਰ ਦੇ ਤਾਂ ਹੁਣ ਚੀਜ਼ਾਂ ਤੁਸੀਂ ਦੇਖ ਹੀ ਰਹੇ ਹੋ ਵਧੀਆ ਨਹੀਂ ਹੁੰਦੀਆਂ ਮਿਲਾਵਟ ਵਾਲੀ ਚੀਜ਼ਾਂ ਹੁੰਦੀਆਂ ਨੇ ਸਾਰੀਆਂ!
ਹੂੰ- ਹੂੰ! ਸਹੀ ਗੱਲ ਆ ਹੈ, ਹਰ ਇੱਕ ਚੀਜ਼ ਚ ਮਿਲਾਵਟ ਹੈਗੀ ਆ, ਕੋਈ ਚੀਜ਼ ਪਿਓ ਇਹ ਤੇ ਜਿਨਾਂ ਨੇ ਆਪਣੇ ਹੱਥ ਦਾ ਸਭ ਕੁਛ ਕੀਤਾ ਜਾ, ਜੇ ਰੱਖਿਆ ਹੁੰਦਾ ਨਾ ਜਿਸ ਤਰ੍ਹਾਂ! ਸਬਜ਼ੀਆਂ ਵਗੈਰਾ ਉਗਾ ਲੋ ਜਾਂ ਕੁਛ ਦੁੱਧ ਵਗੈਰਾ ਇਹੋ ਜਿਹੀ ਚੀਜ਼ਾਂ ਇਹ ਸਭ ਆਪਣੇ ਵਾਸਤੇ ਹੀ ਬੈਨਿ ਫਿੱਟ ਹੈਗੀਆਂ।
ਹਾਂਜੀ! ਸਾਡੇ ਮਤਲਬ ਖੇਤ ਵੀ ਨੇ ਅਸੀਂ ਲਗਾ ਰੱਖੀਆਂ ਸਬਜ਼ੀਆਂ ਵਗੈਰਾ! ਅਸੀਂ ਸ਼ਾਮ ਨੂੰ ਜਾਂਦੇ ਹਾਂ ਜੋ ਕੋਈ ਹੁੰਦੀ ਹੈ ਸਬਜ਼ੀ ਤੋੜ ਕੇ ਲੈ ਆਦੇ ਆ ਨਾਲੇ ਫਰੈਸ਼ ਹੁੰਦੀ ਹੈ।
ਹਾਂ! ਉਹ ਆਪਣੀ ਸਬਜ਼ੀ ਦਾ ਵੀ ਫਾਇਦਾ।
ਹਾਂਜੀ! ਹਾਂ!
ਆਪਣੇ ਘਰ ਦੀ ਸਬਜ਼ੀ ਵੀ ਖਾ
ਹਾਂਜੀ ਹਾਂ ਉਹੀ ਤੇ ਹੈ ਚਲੋ ਇਹ ਏ ਕਿ ਹੈਨਾ ਨਾਲੇ ਤਾਂ ਵਦੀਆ ਬਣਦੀ ਐ ਓ ਮਾਰਕੀਟ ਚ ਜਿਹੜੀ ਲੈਂਨੇ ਆ ਨਾ ਉਹ ਇਹ ਨੀ ਹੁੰਦਾ ਕਿ ਇਹ ਨੀ ਪਤਾ ਕਿ ਤਾਜੀ ਐ ਪਹਿਲਾਂ ਦੀ ਤੁੜੀ ਹੋਈ ਐ
ਹਰ ਇੱਕ ਚੀਜ਼ ਵਿਚ ਇੰਜੈਕਸ਼ਨ ਹਰ ਇੱਕ ਚੀਜ਼ ਚ ਚੱਲ ਵੀ ਰਿਹਾ ਵਾ
ਹਾਂਜੀ-ਹਾਂਜੀ ਕਿਉਂਕਿ ਅੱਜ ਕੱਲ੍ਹ ਤਾਂ ਅਗਲਾ ਨਾ ਸਮਾਨ ਵੇਚਣ ਦੇ ਲਈ ਕੁਛ ਵੀ ਕਰ
ਹਾ ਸਹੀ
ਉਹਨਾਂ ਨੁੰ ਉਹਨਾਂ ਦਾ ਐਵੇਂ ਈ ਐ ਕਿ ਚਲੋ ਅਪਨਾ ਸਮਾਨ ਵਿਕ ਜੇ ਚਾਹੇ ਕਿਸੇ ਦੀ ਹੈਲਥ ਤੇ ਕੋਈ ਮਰਜ਼ੀ ਇਫੈਕਟ ਪਵੇ
ਹੰ ਜੀ
ਹੂੰ -ਹੂੰ ਆਇਓ ਤੁਸੀਂ ਫੇਰ ਅਸੀਂ ਤੁਹਾਨੂੰ ਦਿਖਾਵਾਂਗੇ ਖੇਤ ਖੂਤ
ਹਾਂ ਜ਼ਰੂਰ
ਨਾਲੇ ਤੁਹਾਨੂੰ ਦਿਖਾਅ ਸਬਜ਼ੀਆਂ ਸੁਬਜ਼ੀਆਂ ਲੈ ਜਿਓ
ਠੀਕ ਏ
ਹਾਂਜੀ ਹਾਂ ਕਿਉਂਕਿ ਹੁਣ ਤੇ ਛੁੱਟੀਆਂ ਪੈ ਰਹੀਆਂ ਨੇ
ਆਹੋ ਇਹ ਤਾਂ ਹੈ, ਮੈਂ ਵੀ ਛੁੱਟੀਆਂ ਸੀ ਕੋਲ ਜਾਂਦੇ ਹੁੰਦੇ ਸੀ, ਪਿੰਡ ਜਾਈਦਾ ਸੀ, ਉੱਥੇ ਚੱਲੇ ਜਾਣਾ ਬੰਬੀ ਤੇ ਚੱਲੇ ਜਾਣਾ ਨਉਣ
ਹਾਂਜੀ!
ਜਦ ਕੁਆਰੇ ਹੁੰਦੇ ਸੀ ਓਦੋ ਵਾਧੂ ਇੰਜੋਇਮੈਂਟ ਕਰੀਦਾ ਸੀ, ਇਹੋ ਜਿਹੀ ਚੀਜ਼ਾਂ ਦੇ ਵਿੱਚ ਹੁਣ ਮੈਰਿਜ ਹੋ ਗਈ, ਹੁਣ ਏਨਾ ਨੀ
ਹਾਂਜੀ ਹਾਂ, ਕਿਉਂਕਿ ਸਭ ਕੁਛ ਦੇਖਣਾ ਪੈਂਦਾ
ਹਾਂ! ਹੁਣ ਸਭ ਕੁਛ ਮਤਲਬ ਕਹਿ ਲਓ ਕਿ ਛੋੱਟ ਹੀ ਗਿਆ ਇੱਕ ਸਾਬ ਨਾ ਤਾ
ਹਾਂਜੀ ਹਾਂ! ਹੁਨ ਤਾਂ ਟਾਈਮ ਟੂ ਟਾਈਮ ਜਾਂਨੇ ਆ ਕਿ ਇੱਕ ਦਿਨ ਦੀ ਇੱ ਇੱਕ ਦਿਨ ਦੀ ਵੇਲ ਮਿਲੀ ਏ ਤਾਂ ਬਸ ਇੱਕ ਦਿਨ ਹੀ ਤਾਡੋ ਹਾਂ -ਹਾਂ
ਕੇ ਫਿਰ ਮੈਂ ਤੁਹਾਨੂੰ ਕਾਲ ਕਰਦੀ ਠੀਕ ਐ ਓਕੇ ਸਤ ਸ੍ਰੀ ਅਕਾਲ